ਹੈਲੋ ਹੈਲੋ ਸ਼ਾਸਰੀਆ ਕਾਲ ਸ਼ਾਸਰਿਆ ਕਾਲ। ਠੀਕ ਆ ਠੀਕ ਆ ਸਭ ਤੁਸੀਂ ਕਿਵੇਂ ਹੋ?
ਹਾਂਜੀ, ਸਭ ਵਧੀਆ ਤੁਸੀਂ ਦੱਸੋ?
ਹਾਂ- ਹਾਂ ਸਭ ਠੀਕ ਆ ਬਸ ਬਹੁਤ ਗਰਮੀ ਪੈ ਰਹੀ ਹੈ ਉਹਦਾ ਜੁਗਾੜ ਕਰੀਆ ਕੁੱਛ। ਮੌਸਮ ਵੀ ਠੰਡਾ ਹੁੰਦਾ ਤੇ ਮੌਸਮ ਵੀ ਠੰਡਾ ਹੋ ਜਾਂਦਾ ਫੇਰ ਗਰਮ ਫੇਰ ਠੰਡਾ ਫੇਰ ਗਰਮ।
ਉਹ ਪਰ ਜੇ ਦੇਖ ਨਾ ਨਾ ਜੀ ਮੀਂਹ ਦਾ ਆਸਰਾ ਛੱਡੋ ਅੱਜ- ਕੱਲ੍ਹ ਨਾ। ਗਰਮੀ ਬਾਲੀ ਵਧੀ ਜਾਂਦੀ ਹੈ ਠੰਡਾ ਘੱਟ ਰਹੀਆਂ ਨੇ ਤੇ ਗਰਮੀ ਵਧੀ ਜਾ ਰਹੀ ਆ।
ਇਹ ਤਾਂ ਵੀ ਆਣ ਆਲੇ ਟਾਈਮ ਤੱਕ ਵੀ ਐਂ ਹੋਣੇ ਨੇ ਹੁਣ ਤਾਂ ਚਲੋ ਆਪਣੇ ਕੋਲ ਛੇ ਦੇ ਹੋ ਗਏ ਸੱਤ। ਛੇ ਮਹੀਨੇ ਗਰਮੀ ਪੈਂਦੀ ਸੀ ਪਹਿਲਾਂ ਛੇ ਮਹੀਨੇ ਸਰਦੀਆਂ ਪੈਂਦੀਆਂ। ਵਿੱਚ ਸਾਵਣ ਹੂੰਦਾ ਸੀ ਤੇ ਵਿੱਚ ਹੀ ਬਸੰਤ ਹੂੰਦੀ ਸੀ ਪਰ ਹੁਣ ਤਾਂ ਜੀ ਅਹ ਅੱਠ- ਅੱਠ ਸੱਤ- ਸੱਤ ਮਹੀਨਿਆਂ ਦੀ ਗਰਮੀ ਰਹਿ ਗਈ ਹੈ ਤੇ ਆਹਾ ਸਰਦੀਆਂ ਜਿਹੜੀ ਚਾਰ- ਚਾਰ ਮਹੀਨਿਆਂ ਦੀ ਰਹਿ ਗਈ ਐ। ਤੇ ਉਹ ਵੀ ਰੱਜ ਕੇ ਪੈ ਜਾਂਦੀ ਅੱਜ। ਇੱਥੇ ਠੀਕ ਠਾਕ ਪੈਂਦੀ ਸੀ ਤੇ ਹੁਣ ਗਰਮੀਆਂ ਤਾਂ ਹੱਦ ਹੀ ਛੱਡੋ, ਉਹ ਤਾਂ ਬਸ ਹੁਣ ਵੀ ਨੌ ਦਸ ਮਹੀਨੇ ਦੀ ਹੋ ਜਾਈ ਆਣ ਵਾਲੇ ਟਾਈਮ 'ਚ ਇੰਨਾ ਮਾੜਾ
ਵਿੱਚ ਨਾ ਮਤਲਬ ਚਲੋ ਗਰਮੀ ਤਾਂ ਪੈਂਦੀ- ਪੈਂਦੀ ਸੀ ਪਰ ਨਾਲ ਦੇ ਨਾਲ ਨਾ ਮਤਲਬ ਇੰਨੀ ਗਰਮੀ ਵੀ ਨਹੀਂ ਹੁੰਦੀ ਸੀਗੀ ਬੰਦਾ ਪੱਖ। ਪੱਖੇ ਥੱਲੇ ਆਰਾਮ ਨਾਲ ਰਹਿ ਵੀ ਸਕ। ਸਕਦਾ ਸੀਗਾ ਤੇ ਥੋੜੇ ਟਾਈਮ ਬਾਅਦ ਕਈ ਵਾਰੀ ਤਾਂ ਮੀਂਹ ਵੀ ਪੈ ਜਾਂਦਾ ਸੀਗਾ। ਪਰ ਅੱਜ ਕੱਲ੍ਹ ਇਹੋ ਜਿਹਾ ਨਾ ਕਿ ਮੀਂਹ ਦਾ ਤਾਂ ਨਾਮੋ ਨਿਸ਼ਾਨ ਹੀ ਹੈ ਨੀ। ਤੁਸੀਂ ਇਹ ਮੰਨੋਗੇ ਸਾਡ? ਏ ਸ਼ਹਿਰ ਨਾ ਇਹੋ ਜਿਹਾ ਸ਼ਹਿਰ ਆ ਬਾਕੀ ਹਰ ਥਾਂ ਤੇ ਨਾ ਮੀਂਹ ਪੈਂਦਾ। ਂ ਸਾਡੇ ਇੱਥੇ ਕਦੀ ਮੀਂਹ ਨਹੀਂ ਪਿਆ ਕਦੀ ਵੀ ਇਹੋ ਜਿਹਾ ਸ਼ਹਿਰ ਤੁਸੀਂ ਮੰਨੋ। ਸਾਡੇ ਨਾਲ ਦੇ ਸ਼ਹਿਰ ਵੀ ਮੀਂਹ ਪੈਂਦਾ ਹੋਏਗਾ ਪਰ ਇੱਥੇ ਜਮ੍ਹਾਂ ਧੁੱਪ ਨਿਕਲਦੀ ਹੋਏਗੀ।
ਅੱਛਾ, ਪਰ ਇੱਥੇ ਤਾਂ ਐਵੇਂ ਆ ਮਤਲਬ ਕੀ ਬਹੁਤ ਮਾੜਾ ਹੀ ਕਹਿ ਸਕਦੇ ਹਾਂ ਆਪਾਂ ਚੰਗਾ ਤਾਂ ਕੀ ਐ। ਕੀ ਮੀਂਹ ਨਾ ਪੈਣ ਨਾਲ ਵੀ ਹੁੰਮਸ ਜਿਹੀ ਹੋ ਜਾਂਦੀ ਐ ਤੇ ਪਵੇ ਤਾਂ ਵੀ ਇਹ ਵੀ ਅ ਤਾਪਮਾਨ ਹੀ ਇੰਨਾ ਵਧੀਆ। ੳਧਰ ਪਤਾ ਨੀ ਕੀ ਹੋਇਆ ਪਿਆ ਬਹੁਤ ਜ਼ਿਆਦਾ ਕਿਉਂਕੀ ਅਹ ਮਨੁੱਖ ਹਟਦਾ ਨੀ ਇਨਸਾਨ ਹਟਦਾ ਨੀ ਆਪਦੀ ਲੋੜਾਂ ਪੂਰਾ ਕਰਨ ਤੇ ਬਸ। ਪੇਡ ਕੱਟ ਰਿਹਾ ਹੋਰ ਕਾਰਨ ਕੀ ਆਪਾਂ ਹੀ ਕਾਰਨ ਐ ਇਹਦੇ ਮੇਰੇ ਖਿਆਲ ਵਧਾਉਣ ਨੂੰ ਆਉਣ ਆਲਾ ਟਾਈਮ ਹੋਰ ਵੀ ਮਾੜਾ।
ਕੋ ਨਾ। ਆਹ ਹੁਣ ਜਿਵੇਂ ਆਹ ਵੱਡੇ ਸ਼ਹਿਰ ਦੇਖ ਲੋ ਤੁਸੀਂ ਚੰਡੀਗੜ੍ਹ ਵਰਗੇ ਸ਼ਹਿਰ ਆ ਉੱਥੇ ਗਰਮੀ ਕਿਉਂ ਨਹੀਂ ਇੰਨੀ ਪੈਂਦੀ ਤੁਸੀਂ ਮੰਨੋਗੇ ਆਪਣੇ ਇੱਧਰ ਏਡੀ ਤੱਤੀ ਧੁੱਪ ਆ। ਤੇ ਚੰਡੀਗੜ੍ਹ ਵੱਲ ਨਾ ਤਿੰਨ ਚਾਰ ਦਿਨ ਤੋਂ ਮੀਂਹ ਪੈ ਰਿਹਾ ਕਿਉਂ ਪੈ ਰਿਹਾ। ਤੁਸੀਂ ਮੰਨੋਗੇ ਉੱਧਰ ਹ ਹਰਿਆਵਲ ਹੀ ਬਹੁਤ ਜ਼ਿਆਦਾ ਹੈ। ਜੇ ਹਰਿਆਵਲ ਹੋਏਗੀ ਤਾਂ ਹੀ ਮੀਂਹ ਪਏਗਾ ਨਾ।
ਇਹ ਤਾਂ ਹੈ ਪੇੜ-ਪੂੜ ਹੋਣਗੇ, ਉਹੀ ਤਾਂ ਵਰਖਾ ਲਿਆਉਣ'ਚ ਮਦਦ ਕਰਦੇ ਆ।
ਉਹੀ ਤਾਂ ਨਾ ਤੁਸੀਂ ਇਹ ਮੰਨੋ ਇੱਧਰ ਆਪਣੇ ਜਿੰਨੇ ਵੀ ਜੰਗਲ ਸੀਗੇ ਜਾਂ ਮਲ ਮਤਲਬ ਹਰਿਆਵਲ 'ਚ ਨਾ ਲੋਕੀ ਉਹਨਾਂ ਨੂੰ ਵੱਡੀ ਜਾ ਰਿਹਾ ਵੱਡੀ ਜਾ ਰਿਹਾ 'ਤੇ ਉੱਥੇ ਆਪਦੇ ਘਰ-ਘਰ ਵਗੈਰਾ ਬਣਵਾਈ ਜਾ ਰਹਾ ਜਾਂ ਫੈਕਟਰੀਆਂ ਬਣੀ ਜਾ ਰਹੀਆਂ।
ਮੀ ਬੋਤ ਵੱਧ ਗਈ ਐ ਨਾ ਏਦੇ ਕਾਰਨ ਈ ਲੋਕੀ ਸਮਝਦੇ ਤਾਂ ਹੈ ਨੀ ਬਸ ਓ ਆਪਦੇ ਫੈਕਟਰੀਆਂ ਬਣਾਉਣ 'ਚ ਆਪਦੇ ਹੋਟਲ ਖੋਲਣ 'ਚ ਓਦੇ-ਓਦੇ 'ਚ ਈ ਕਮਲੇ ਹੋਏ ਪਏ ਆ ਲੱਕੜ ਤੇ ਲਕ
ਕੀ ਆਪਦੇ ਕਾਰੋਬਾਰ ਵਗੈਰਾ ਵਾਸਤੇ ਮਤਲਬ ਜਾਦਾ ਹੋਏ ਫਿਰਦੇ ਆ ਏ ਨੀ ਦੇਖਦੇ
ਓਹੀ ਨਾ ਇੰਨਾ ਵੀ ਨੀ ਸਭ ਸਰਦਾ ਐ ਏਨਾਂ ਦਾ ਏ ਤਾਂ ਫਾਲਤੂ ਈ ਪੱਟੀ ਜਾਂਦੇ ਆ ਪੈਸਾ ਕਮਾਨ ਸਰਦਾ ਐ ਚੰਗਾ ਭਲਾ ਏਨਾਂ ਸਾਰਿਆਂ ਦਾ ਵੀ ਜੇ ਮਾੜੀ ਲਿਹਾਜ ਵੀ ਕਰ ਲੈਨ ਤਾਂ।
ਏ ਲਿਹਾਜ ਕਰਦੇ ਈ ਨੀ ਜੀ, ਤੁਸੀਂ-ਤੁਸੀਂ ਮੰਨੋਗੇ ਚਲੋ ਆਪਾਂ ਮੰਨ ਲੈਂਨੇ ਆਂ ਕਿ ਏਨਾਂ ਨੇ ਘਰ ਬਣਾਣੇ ਆ, ਫੈਕਟਰੀ ਬਣਾਣੀ ਆ, ਪਰ ਥੋੜਾ ਜਾ ਐ ਵੀ ਵੇਖ ਲੈਣ ਨਾ ਓਥੇ ਇੱਕ-ਦੋ ਪੇੜ ਈ ਲਾ ਦੇਣ ਥਾਂ-ਥਾਂ 'ਤੇ ਕਿਤੇ ਪਰ ਚੱਲੋ ਤੇ ਓ ਮੰਣਦੇ ਨੀ ਮਤਲਬ ਕਿ ਅਹ ਸੋਚੇਆ ਸੀਗਾ, ਅਸੀਂ ਵੀ ਸੋਚੇਆ ਸੀ ਕਿ ਮਤਲਬ ਹਰੇਕ ਜਣਮ ਦਿਨ 'ਤੇ ਅਸੀਂ ਵੀ ਮਤਲਬ ਜਿੰਨਿਆਂ ਦਾ ਵੀ ਘਰੋਂ ਆਏਗਾ ਮਤਲਬ ਦਸ-ਦਸ ਪੇੜ ਤਾਂ ਲਾਵਾਂਗੇ ਚੱਲੋ ਸ਼ੁਰੂਆਤ ਤਾਂ ਕਰੀਏ ਥੋੜੀ-ਥੋੜੀ।
ਪਤਾ ਕੀ ਆ ਲੋਕੀ ਨਾ ਲਾ ਲੈਂਦੇ ਆ ਪਰ ਓਨਾਂ ਦੀ ਨਾ ਦੇਖਭਾਲ ਨੀ ਹੁੰਦੀ ਬਾਦ 'ਚ ਦੇਖਭਾਲ ਜਮਾਂ ਨੀ ਕਰਕੇ ਰਾਜ਼ੀ ਯਾ ਫੇਰ ਦੇਖਭਾਲ ਤਾਂ ਕਰਦੇ ਹੀ ਨੀ ਗੇ ਹਾਂ। ਮਾੜੀ-ਮਾੜੀ ਇੱਕ-ਇੱਕ, ਵਾਰੀ ਕਰਨਗੇ ਫੇਰ ਨੀ ਕਰਨਗੇ।
ਓਈ ਓ ਮਤਲਬ ਦੇਖੋ ਨਾ ਹੁਨ ਪੇੜ ਲਾਨ ਦੇ ਵੀ ਤਾਂ ਓ ਜਦੋਂ ਉੱਗਦਾ ਐ, ਉਂਦੇ ਤੇ ਤਾਂ ਟਾਈਮ ਲੱਗਦਾ ਈ ਲੱਗਦਾ ਹੁਣ ਬੱਚਾ ਜੇ ਵੱਡਾ ਹੋਏਗਾ ਤਾਂ ਟਾਈਮ ਲੱਗੇਗਾ ਈ ਲੱਗੇਗਾ ਪਰ ਉਂਦੀ ਦੇਖਭਾਲ ਹੁਨ ਜੇ ਬੱਚੇ ਦੀ ਵੀ ਤੁਸੀਂ ਕਰ ਸਕਦੇ ਹੋ ਨਾ ਤੁਸੀਂ ਫਿਰ ਪੇੜਾਂ ਦੀ ਵੀ ਤੁਆਨੂੰ ਕਰਨੀ ਚਾਈਦੀ ਐ, ਤੁਆਨੂੰ ਈ ਐਂਡ ਤੇ ਮਦਦ ਕਰਦੇ ਨੇ ਅਗਲੇ।
ਹੂੰ, ਏਨਾਂ ਵੀ, ਵੀ ਸਮਝਦੇ ਨੀ ਪੇੜਾਂ ਦੇ ਤੇ ਬਈ ਇੰਨੇ ਫ਼ੈਦੇ ਨੇ ਕਿਉਂਕਿ ਏ ਹੁਣ ਆਪਾਂ ਨੂੰ ਆਕਸੀਜਨ ਦਿੰਦੇ ਨੇ ਆਕਸੀਜਨ ਆਉਂਦੀ ਕਿੱਥੋਂ ਆ? ਏਥੋਂ ਹੀ ਆਕਸੀਜਨ ਆਂਦੀ ਐ।
ਏਹੀ ਤਾਂ ਗੱਲ ਐ ਜੀ, ਹੁਨ ਜੇੜਾ ਆਪਾਂ ਕਾਰਬਨ ਡਾਇਆਕਸਾਈਡ ਰਿਲਿਵ ਆਪਾਂ ਛੱਡਦੇ ਆਂ ਬਾਰ ਤੇ ਤੁਸੀਂ ਦੇਖੋ ਏ ਪੇੜਾ ਨੇ ਈ ਲੈਣਾ ਨਾ ਤੇ ਤੁਸੀਂ ਦੇਖੋ
ਹੁੰਦੀ ਐ।
ਹੁਨ ਦੂਜਾ ਏ ਦੇਖੋ ਹੁਨ ਆਪਾਂ ਏਨੇ ਜਾਣੇ ਆ ਆਪਾਂ ਕਾਰਬਨ-ਡਾਇਆਕਸਾਈਡ ਛੱਡ ਦੇ ਆਂ ਅਗਰ ਓ ਪੇੜ ਹੋਣ ਨਾ ਤੇ ਜੇ ਓ ਧਰਤੀ ਤੇ ਰੈ ਜੇਗਾ ਨਾ ਤੁਸੀਂ ਦੇਖੋ ਓਂਦੇ ਕਰ ਕੇ ਨਾ ਜੇੜੀ ਸੂਰਜ ਦੀਆਂ ਕਿਰਨਾਂ ਹੋਣਗੀਆਂ ਨਾ ਓ ਧਰਤੀ ਤੇ ਈ ਰੈਣਗੀਆਂ ਓ ਅੰਤਰਿਕਸ਼ ਵੱਲ ਵਾ ਪਸ ਜਾਣਗੀਆਂ ਨੀਗੀਆਂ ਤੇ ਓ ਜੇ ਧਰਤੀ 'ਤੇ ਰੈਣਗੀਆਂ 'ਤੇ ਤੁਸੀਂ ਏ ਮੰਨੋ ਤੇ ਹੋਰ ਜੇੜੀ ਹੋਰ ਗਰਮੀ ਪਏਗੀ ਨਾ ਸੂਰਜ ਦੀਆਂ ਕਿਰਨਾਂ ਓਨੂੰ ਵੀ ਸੋਕਣਗੀਆਂ 'ਤੇ ਧਰਤੀ ਤੇ ਆਪੇ ਈ ਗਰਮੀ ਵਧਣੀ ਆ ਫੇਰ।
ਧਰਤੀ ਦਾ ਤਾਪਮਾਨ ਤੁਸੀਂ ਮੰਨੋਗੇ ਨੀ ਏ ਸਾਲ ਦਾ ਸੂਰਜ ਤਾਂ ਏਡੀ ਜਾਦਾ ਗਰਮੀ ਦੇ ਰੇਆ ਨਾ ਕਿ ਕੈਨ ਦੀ ਹੱਦ ਨੀ। ਬੋਤ ਹੀ ਮਾੜੇ ਹਾਲ ਹੋਏ ਪਏ ਆ ਵੀ ਮਤਲਬ ਲੋਕੀ
ਜਾਦਾ ਈ ਐ, ਐ ਸਾਲ ਤਾਂ ਬੁਰਾ ਹਾਲ ਕੀਤਾ ਹੋਏਆ ਬੰਦਾ ਤੁਸੀਂ ਮੰਨ ਲੋਂ ਸਾਰਾ ਦਿਨ ਏਸੀ 'ਚ ਬੈਠਾ ਰਏ ਹੁਨ
ਓਨੂੰ ਪਤਾ ਹਾਂ ਪ ਤਾ ਈ ਨੀ ਲੱਗਦਾ ਏ ਸੀ ਚੱਲ ਰਯਾ ਕੁਛ ਨੀ ਪਤਾ ਲੱਗਦਾ ਬਈ ਆਹ ਪੈਲੇ, ਪੈਲੇ ਮਕਾਨ ਵਗੈਰਾ ਕੱਚੇ ਹੁੰਦੇ ਸੀਗੇ ਹੈਨਾ ਅਹ ਮਿੱਟੀ ਦਾ ਫਰਸ਼ ਹੁੰਦਾ ਸੀ, ਗੋਬਰ ਹੁੰਦਾ ਸੀ, ਓਨਾ ਨਾਲ ਠੰਡਕ ਮਿਲਦੀ ਸੀ। ਅੱਜ-ਕੱਲ ਤਾਂ ਲੋਕੀ ਓ ਅ ਅ ਲੱਕੜਾਂ ਦਾ ਇਸਤੇਮਾਲ ਈ ਬੋਤ ਕਰ ਰੇ, ਲੱਕੜਾਂ ਦੀ ਓ ਪੀ ਵੀ ਸੀ ਲਵਾਉਣੀ ਏਨਾਂ ਨੇ। ਏ ਐ ਸਾਰਾ ਲੱਕੜ ਆਲਾ ਕੰਮ ਕਰਾਣਾ ਘਰੇ ਤਾਂ ਗਰਮੈਸ਼ ਈ ਆਉਗੀ ਓਦੇ ਨਾਲ, ਕੀ ਆਊਗਾ ਹੋਰ। ਉੱਤੋ ਪੇੜ ਕੱਟ ਤਾ ਤੁਸੀਂ ਲੱਕੜ ਦਾ ਹੈਲੀ ਉਤੋਂ ਤੁਸੀਂ ਕਮਰਿਆਂ ਚੋਂ ਉਹ ਬੰਦ ਹੈ ਚਾਰ ਦੀਵਾਰੀ ਹੋ ਗਈ ਤੇ ਉੱਥੇ ਤੁਸੀਂ ਪੱਖੇ ਏ ਸੀ ਲਾ ਰਹੇ ਓ ਫੇਰ ਉਹਦਾ ਵੀ ਫਾਇਦਾ ਨੀ, ਆ ਏ ਸੀ ਚੋਂ ਗੰਦ ਨਿਕਲਦੇ ਇੰਨੀ ਗੰਦੀ ਹਵਾ ਏ ਸੀ ਛੱਡਦਾ ਇੰਨਾ ਗੰਦ ਆਪਾਂ ਫਰਿਜਾਂ ਚੋਂ ਇੰਨੀ ਗੰਦੀ ਹਵਾ ਫਰਿਜਾਂ ਚੋਂ ਨਿਕਲਦੀ ਐ, ਕਾਰਬਨ ਡਾਇਆਕਸਾਈਡ ਨੀਰੀ
ਬਹੁਤ ਜ਼ਿਆਦਾ ਹੁਣ ਨਾ ਫੈਕਟਰੀਆਂ ਤੋਂ ਜਿਹੜੀਆਂ ਕ ਉਹ ਗੈਸਾਂ ਨਿਕਲਦੀਆਂ ਉਹ ਵੀ ਤਾਂ ਕਿੰਨਾ ਖ਼ਰਾਬ ਕਰਦੀਆਂ ਆਪਣੇ ਇਨਵਾਇਰਮੈਂਟ ਨੂੰ।
ਉਹੀ ਇਹ ਧੂੰਆਂ ਤਾੜੀ ਚ ਏਸੀ, ਫਰਿੱਜ ਚੋਂ ਤਾਂ ਨਿਕਲਦਾ ਈ ਐ ਉਹ ਕਲੋਰੋਫਲੋਰੋ ਨਾਮ ਦਾ ਕਾਰਬਨ ਆ ਜਿਹੜਾ ਪੂਰਾ ਚੰਗੀ ਤਰ੍ਹਾਂ ਜਿੰਮੇਦਾਰ ਐ, ਹਵਾ ਨੂੰ ਦੂਸ਼ਿਤ ਕਰਨ 'ਚ। ਹੁਣ ਇਹ ਗਰਮੀ ਕਿੱਥੇ ਜਾਏਗੀ?
ਉਹੀ ਗਰਮੀ ਤਾਂ ਹੁਣ ਧਰਤੀ ਤੇ ਏ ਰਹਿ ਗੀ ਨਾ। ਉੱਤੇ ਤਾਂ ਜਾਏਗੀ ਨੀ ਜੇ ਆ ਗੈਸਾਂ ਨਿਕਲੀਆਂ ਜਾਣਗੀਆਂ ਆਪਣੇ ਤੇ ਫਿਰ ਉਹਨੇ ਤਾਂ ਉੱਥੇ ਈ ਰੋਕ ਲੈਣਾ ਸੂਰਜ ਦੀਆਂ ਕਿਰਨਾਂ ਨੂੰ ਉਹ ਵਾਪਸ ਜਾਣ ਈ ਕਿਉਂ ਦੇਗੀ ਤੇ ਗਰਮੀ ਤਾਂ ਫਿਰ ਆਪੇ ਹੀ ਵਧੇਗੀ ਵਧੇਗੀ ਨਾ ਨਾ ਉਹ ਤੋਂ ਆਪਣੇ ਕੋਲ ਆ ਪੇੜ ਪੂੜ ਹੈਗੇ ਆ ਜਿਹੜੇ ਚਲੋ ਜੀ ਮੀਂਹ ਪਵਾ ਦੇਣ ਬੱਦਲ ਕਰਕੇ
ਨਾ ਹੁਣ ਤਾਂ ਬੇਮੌਸਮ ਬਰਸਾਤਾਂ ਹੁੰਦੀਆਂ ਬੇਮੌਸਮ ਹੀ ਸਾਰਾ ਕੁਛ ਚੱਲ ਰਿਹਾ ਨਾ ਸਮਝ ਆਂਦੀ ਕਿੱਥੇ ਕੀ ਖੜਿਆ ਹੋਇਆ। ਕੁਦਰਤ ਈ ਸਾਰੀ ਉਲਟ ਪੁਲਟ ਕਰਤੀ ਏ ਹਾ ਨਿਆ ਦੀ ਲਾਲਚ ਲਈ
ਹੁਣ ਪ ਪੁਰਾਣੇ ਟਾਈਮ ਤੇ ਸਾਵਣ ਚ ਮਹੀਨਾ ਪੂਰਾ ਮੀਂਹ ਦਾ ਹੁੰਦਾ ਸੀ। ਅੱਜ ਕੱਲ੍ਹ ਤੁਸੀਂ ਇਹ ਮੰਨ ਲਓ ਚਾਰ ਤੋਂ ਪੰਜ ਦਿਨ ਸਿਰਫ ਮੀਂਹ ਪੈਂਦਾ ਇਨ੍ਹਾਂ
ਹੂੰ ਹੂੰ ਸਹੀ ਕਹਿ ਰਹੇ ਓ। ਬਹੁਤ ਨੇ ਸਾਵਣ ਤੋਂ ਪਹਿਲਾਂ ਈ ਮੀਹ ਸ਼ੁਰੂ ਹੋ ਜਾਂਦਾ ਸੀ। ਹਾਂ ਪਤਾ ਲੱਗਦਾ ਸੀ ਸ਼ਾ ਸਾਵਣ ਆਣ ਆਲਾ ਫਿਰ ਸਾਵਣ ਚ ਪੈਂਦਾ ਸੀ ਰੱਜ ਕੇ।
ਪਰ ਅੱਜ ਕੱਲ੍ਹ ਸਾਵਣ ਦਾ ਤਾਂ ਐਂ ਲੱਗਦਾ ਕਿ ਧੁੱਪਾਂ ਚ ਸਾਵਣ ਨਿਕਲ ਜਾਣਾ।
ਹੋਰ ਬਹੁਤ ਤੁਸੀਂ ਦੇਖਿਆ ਈ ਹੋਣਾ ਕਿੰਨਾ ਸੜਦੀ ਹੁੰਦੀ ਐ ਪਾਣੀ ਟੈਂਕੀਆਂ ਸੜਦੀ ਹੁੰ ਐਨੀ ਗਰਮਾਹਟ ਇੰਨੀ ਗਰਮ ਜਿਵੇਂ ਹੁਣੇ ਉਬਾਲ ਕੇ ਰੱਖੀ ਐ।
ਉਹੀ ਨਾ ਤੁਸੀਂ ਇਹ ਮੰਨੋ ਜੀ ਚਲੋ ਆਪਣੇ ਤਾਂ ਸਹਿ ਈ ਲੈਂਦੇ ਨੇ ਹੁਣ ਬਾਹਰਲੇ ਮੁਲਕ ਕਾਚ ਵੀ ਇਹੋ ਜਾ ਹੋ ਹੋ ਚੁੱਕਾ ਜੀ, ਹੁਣ ਤੁਸੀਂ ਖ਼ਬਰ ਸੁਣੀ ਹੋਏਗੀ ਪੈਰਿਸ ਦੀ ਜਾ ਕੇ ਉੱਥੇ ਤਾਂ ਚਲੋ ਆਪ ਆਪਣੇ ਤਾਂ ਫਿਰ ਚਾਲੀ ਪੰਤਾਲੀ ਤੱਕ ਹੁੰਦਾ ਨਾ ਉੱਥੇ ਤਾਂ ਪੈਂਤੀ ਡਿਗਰੀ ਸਹਿਣ ਨੀ ਕਰ ਸਕੇ ਸਕਦੇ ਉਹ ਉਹ ਤਾਂ ਐ ਆ ਬਸ ਜਿਵੇਂ ਉਹਨਾਂ ਨੂੰ ਉਹੀ ਨਾ
ਚਮੜਾ ਮੱਚਦਾ ਉਹਨਾਂ ਦਾ ਧੁੱਪ ਚ ਤਾ ਉਹ ਰਹਿ ਨਈ ਸਕਦੇ ਲਾਲ ਹੋ ਜਾਂਦੇ ਆ ਲਾਲੋ ਲਾਲ, ਟਹਿਣ ਛੱਡਦਾ ਨੀ ਉਹਨਾਂ ਦੇ ਛੇਤੀ ਫੇਰ ਲਾਲ ਹੁਣ ਉਹਨਾਂ ਨੂੰ ਤਾਂਹੀ ਤਾਂ ਸਕਿੰਨ ਕੈਂਸਰ ਬਹੁਤ ਆ।
ਇਹੀ ਤਾਂ ਗੱਲ ਆ ਦੀਦੀ। ਤੁਸੀਂ ਇਹ ਮੰਨੋਗੇ ਉਹਨਾਂ ਨੂੰ ਨਾ ਉਹਨਾਂ ਉਹ ਤਾਂ ਗਰਮੀ ਨਾਲ ਬੁਰੇ ਹਾਲ ਹੋਏ ਪਏ ਨੇ। ਉਹ ਤਾਂ ਤੁਸੀਂ ਇਹ ਮੰਨ ਲਓ, ਹੁਣ ਫਰਿੱਜਾ ਨਾ ਖਰੀਦਣ ਤੇ ਐ ਲੰਮੀਆਂ ਲੈਨਾਂ ਲੱਗੀਆਂ ਹੋਈਆਂ। ਸਹਿ ਨਈ ਕਰ ਸਕਦੇ ਉਹ ਗਰਮੀਆਂ ਤੇ ਪਹਿਲਾਂ ਤੋਂ ਤੇ ਮਤਲਵ ਇਹਨਾ ਏਸੀ ਊਸੀ ਹੈ ਨੀ ਸੀਗਾ।
ਹੂੰ ਭਾਰਤ ਚ ਵੀ ਹੁਣ ਆ ਖ਼ਬਰ ਆਈ ਸੀ। ਪਿੱਛੇ ਆਪਾਂ ਅਮਰਨਾਥ ਯਾਤਰਾ ਨੀ ਕਰਦੇ ਹਿੰਦੂ ਧਰਮ ਚ
ਹਾਂਜੀ-ਹਾਂਜੀ।
ਅਮਰਨਾਥ ਜੀ ਦੀ ਸ਼ਿਵਲਿੰਗ। ਜਿਹੜੀ ਉਹ ਉਹਦੀ ਆ ਬਰਫ਼ ਦੀ ਬਰਫਾਨੀ ਹੈ ਜਿਹੜੀ ਉਹ ਵੀ ਪਿਗਲ ਗਈ ਹੁਣੇ। ਜੁਲਾਈ ਚ ਹੀ ਪੂਰੀ ਪਿਗਲ ਗਈ ਹੈ ਵੀ ਇੰਨਾ ਮਾੜਾ ਹਾਲ ਏ ਪਹਾੜੀ ਤੈਨੂੰ ਪਤਾ ਪਾੜੀ ਇਲਾਕਾਂ ਤੇ ਤਾਂ ਉਹਨਾਂ ਨੂੰ ਲੱਗੀ ਰਹਿੰਦੀ ਵੀ ਅ ਹੁਣ ਯਾਤਰਾ ਕਰਨ ਲਈ ਕਿੰਨੇ ਲੋਕੀ ਆਉਣਗੇ ਸ਼ਰਧਾਲੂ ਆਉਣਗੇ ਸਾਰੇ। ਉਹਨਾਂ ਦਾ ਰਹਿਣ-ਸਹਿਣ ਸਾਰਾ ਹੁਣ ਪੈਸਾ ਤਾਂ ਕਮਾਉਣ ਦੀ ਉਹ ਨੂੰ ਲੱਗੇ ਹੀ ਹੈ ਬਹੁਤ ਜ਼ਿਆਦਾ ਤੇ ਦੇਖਣਾ ਹੈ ਨੀ ਵੀ ਜਿਹਦੇ ਲਈ ਆ ਰਿਹਾ। ਉਹ ਬਚੇਗਾ ਹੀ ਨੀ ਤੇ ਫਿਰ ਤੁਹਾਡਾ ਕੰਮ ਕੀ ਮਤਲਬ ਕਰਨ
ਸਹੀ ਗੱਲ ਹੈ ਜੀ। ਮਤਲਬ ਬਿਲਕੁਲ
ਦੇਰ ਕੱਟ ਤੇ ਪਹਾੜ ਕੱਟ ਤੇ ਤਾਪਮਾਨ ਤੇ ਵੱਧਣਾ ਹੀ ਆ ਉਹ ਉਹੀ ਹੈ ਵੀ ਗਲੇਸ਼ੀਅਰ ਪਿਘਲੀ ਜਾਂਦੇ ਆ, ਬਰਫ਼ਾਂ ਪਿਘਲੀ ਜਾ ਰਹੀਆਂ ਨੇ।
ਦੇਖੋ ਜੀ ਜਦੋਂ ਸ਼ਹਿ ਸਾਰੇ ਮਤਲਬ ਪਿੰਡਾਂ ਤੋਂ ਬਾਹਰ ਨਿਕਲਣਗੇ। ਜਦੋਂ ਸਾਰਾ ਪਾਸਾ ਹੀ ਸ਼ਹਿਰੀ ਇਲਾ ਕਾ ਬਣ ਜਾਏਗਾ ਤੁਸੀਂ ਆਪੇ ਦੇਖੋ ਜਿਵੇਂ ਥਾਂ-ਥਾਂ ਫੈਕਟਰੀਆਂ ਲੱਗਦੀਆਂ ਹੁਣ ਹੁਣ ਆਪਣੇ ਵੱਡੇ-ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ ਹੋ ਗਿਆ। ਸਾਰਾ ਹੁੰਦਾ ਹੀ ਫੈਕਟਰੀਆਂ ਵਾਲ ਸਾਰਾ ਤੇ ਤੁਸੀਂ ਦੇਖੋ ਨਾ ਉੱਥੇ ਕਿੰਨੀ ਵੀ ਗਰਮੀ ਆ। ਫੈਕਟਰੀਆਂ ਦਾ ਰੋਲਾ ਹੀ ਇਹੀ ਹੁੰਦਾ ਹੈ ਕਨ ਕ ਇਨੀਆਂ ਗੈਸਾਂ ਨਿਕਲਦੀਆਂ ਹੁਣ ਉਹ ਮਤਲਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਮਸ਼ੀਨਾਂ ਇਹੋ ਜਿਹੀਆਂ ਲਵਾਣ ਕਿ ਗੈਸਾਂ ਘੱਟ ਨਿਕਲਣ ਤੁਸੀਂ ਇਹ ਦੇਖੋ ਜਿਹੜੇ ਉਹ ਇੰਨੀ ਮਤਲਬ ਮਸ਼ੀਨਾਂ ਕੋਲ ਕੰਮ ਕਰਦੇ ਆ ਤੇ ਉਹਨਾਂ ਨੂੰ ਗੈਸਾਂ ਕਿੰਨੀਆਂ ਹਾਨੀਕਾਰਕ ਹੁੰਦੀਆਂ ਹੋਣਗੀਆਂ।
ਸਹੀ ਗੱਲ ਆ ਬੱਸ ਨਾ
ਟਿਕ ਦਾ ਨੀ ਕੋਈ ਵੀ ਕੋਚ
ਜਾਨ ਦੀ ਪਰਵਾਹ ਹੀ ਹੈਨੀ ਕਿਸੇ ਨੂੰ ਸਾਰੇ ਪਾਸੋਂ ਆਪਾਂ ਜੇ ਦੇਖ ਲਈਏ। ਬਹੁਤ ਹੀ ਲੋਕਾਂ ਨੇ ਇਹਨਾਂ ਤਾਂ ਨਾ ਸਾਰਾ ਚੀਜ਼ ਹਲਕੇ ਚ ਲਿੱਤੀ ਆ ਬੱਸ ਇੱਕ ਗੱਲ ਆ ਕੁਦਰਤ ਨਾਲ ਤੇ ਛੇੜਛਾੜ ਕਰ ਰਹੇ ਨੇ। ਨਾ ਤਾਂ ਬਹੁਤ ਮਾੜਾ ਕਰ ਰਹੇ ਨੇ। ਆਪ ਦਾ ਹੀ ਕਰ ਰਹੇ ਨੇ ਮਾੜਾ ਉਹ ਫਿਰ ਚੰਗੀ ਤਰ੍ਹਾਂ ਹੀ ਸਾਰੇ ਬਦਲੇ ਲਿੱਤੇ ਜਾਣਗੇ।
ਜੀ ਹਜੇ ਤਾਂ ਕੋਈ ਇੰਨਾ ਮਾੜਾ ਨਹੀਂ ਹੋਇਆ ਹਾਏ ਤਾਂ ਆਉਣ ਵਾਲਾ ਟਾਈਮ ਦੱਸੇਗਾ। ਇਹਨਾਂ ਨੂੰ ਕਿੰਨਾ ਮਾੜਾ ਹੁੰਦਾ ਜਦੋਂ ਸਾਲ ਚ ਅੱਠ-ਅੱਠ ਮਹੀਨੇ ਦੀ ਜਦੋਂ ਗਰਮੀ ਪਏਗੀ ਨਾ ਠੰਡਾ ਪਰ ਸਾਈਡ ਹੋ ਜਾਣਗੀਆਂ ਮਤਲਬ ਜਮਾ ਹੀ ਖ਼ਤਮ ਹੋ ਜਾਣਗੀਆਂ। ਤੇ ਜਦੋਂ ਸਾਰੀ ਰਹਿ ਹੀ ਗਰਮੀ ਜਾਏਗੀ। ਜਿਵੇਂ ਬੋਂਬੇ ਰਹਿੰਦੀ ਹੈ ਫਿਰ ਇਹਨਾਂ ਨੂੰ ਪਤਾ ਲੱਗੇਗਾ
ਚਲੋ ਠੀਕ ਆ ਜੀ।
ਠੀਕ ਸਤਿ ਸ੍ਰੀ ਅਕਾਲ ਜੀ।